ਹੈਲੋ। ਸਸ੍ਰੀ ਕਾਲ ਜੀ, ਸਸ੍ਰੀ ਕਾਲ ਹੋਰ ਸੁਣਾਓ ਕੀ ਹਾਲ?
ਬਸ ਮੈਂ ਸੁਣਿਆ ਤੁਹਾਡੀ ਕੁੜੀ ਬਾਹਰ ਗਈ ਹੋਈ ਸੀ।
ਆਹੋ, ਦੂਬਈ ਗਈ ਹੋਈ ਸੀ।
ਅੱਛਾ ਤੇ ਕਦੋਂ ਆਈ ਫਿਰ।
ਹਾਂ ਅੱਜ ਹੀ ਆਈ ਐ, ਨਹੀਂ ਅੱਜ ਆ ਗਈ ਐ।
ਅੱਛਾ ਆ ਗਈ ਏ, ਤੇ ਕਿੰਨੇ ਦਿਨ ਲਾ ਕੇ ਆਈ ਏ।
ਏ ਲਾ ਆਈ ਐ, ਮੇਰਾ ਖਿਆਲ ਹਫਤਾ ਦਸ ਦਿਨ।
ਅੱਛਾ ਫੇਰ ਉੱਥੇ ਦੇ ਦੱਸਿਆ ਹੋਣਾ ਕਿਹੜੀ, ਕਿਹੜੀ ਜ ਜਗ੍ਹਾਹ ਹੈਗੀ ਏ ਵਧੀਆ, ਵੇਖਣ ਵਾਲੇ
ਨਹੀਂ ਅਜੇ ਮੇਰੀ ਇਸ ਬਾਰੇ ਗੱਲ ਨਈ ਹੋਈ, ਹਾਂ ਥੱਕੀ ਟੁੱਟੀ ਹੈ ਨਾ ਅਜੇ। ਹਾਂ ਏਸ਼ ਹੋ ਰਹੀ ਏਦਰ
ਤੇ ਹੁਣੇ ਈ ਆਈ ਐ ਫਿਰ।
ਹਾਂ।
ਅੱਛਾ, ਅੱਛਾ।
ਹੋਰ ਸੁਣਾਓ।
ਬਸ ਜੀ ਵਧੀਆ ਤੁਸੀਂ ਦੱਸੋ, ਘਰ ਬੱਚੇ ਜਨਾਨੀ ਸਰਦਾਰਨੀ ਸਭ, ਸਭ ਠੀਕ ਨੇ।
ਹਾਂ ਸਭ ਠੀਕ
ਅੱਛਾ, ਤੁਸੀਂ ਆਪਣੀ ਸਿਹਤ ਬਾਰੇ ਦੱਸੋ? ਸੁਣਿਆ ਤੁਹਾਡੇ ਦੰਦ ਚ ਦਾੜ ਦਰਦ ਹੈਗੀ ਏ।
ਆਹੋ ਡਾਕਟਰ ਨੂੰ ਦਿਖਾਇਆ, ਕਿਉਂਕਿ ਜਦੋਂ ਕੁਲਾ ਕਰਦਾ ਹਾਂ। ਤਾਂ ਵੀ ਦਰਦ ਹੁੰਦੀ ਠੰਡਾ ਗਰਮ ਲੱਗਦਾ ਐ ਹਜੇ ਦੋ ਚਾਰ ਦਿਨ ਦੇ ਤੁਹਾਨੂੰ ਪਤਾ ਠੀਕ ਹੋ ਜਾਏਗੀ, ਨਹੀ ਹੋਈ ਮੈ ਡਾਕਟਰ ਨੂੰ ਕਹਿਆ।
ਅੱਛਾ।
ਸਾਰਾ ਚੈੱਕਅਪ ਕਰਆ, ਕਹਿੰਦਾ ਆਰ ਸੀਟੀ ਹੋਏਗੀ।
ਫੇਰ
ਮੈਂ ਕਿਹਾ ਜੀ, ਕਿੰਨੇ ਪੈਸੇ ਕਹਿੰਦਾ ਜੀ ਇਕੱਤੀ ਸੌ ਰੁਪਏ ਲਾਗੇ ਜੀ, ਜੇ ਤੁਸੀਂ ਆਏ ਜੀ ਆਏ ਜੀ ਰੇਡੀ ਕਰਵਾਦੇ ਤੇ
ਠੀਕ।
ਤੇ ਜੇ ਤੁਸੀ ਦੋ ਤਿੰਨ ਵਿਕਟ ਆਉਣਾ ਪਿਆ, ਤੇ ਉਸ ਤੇ ਫਿਰ ਇੱਕੀ ਸੌ ਲੱਗਣਗੇ।
ਅੱਛਾ ਤੇ ਫ ਕਿੱਥੇ, ਤੁਸੀਂ ਕਿੱਥੋਂ ਕਰਾ ਰਹੇ ਹੋ ਚੈੱਕਅਪ ਆਪਣੇ ਆਪ ਹੈ
ਮੈਂ ਗੋਪਾਲ ਨਗਰ
ਅੱਛਾ ਗੋਪਾਲਨਗਰ ਚ ਕਰਾਂ ਰਹੇ ਹੋ, ਅੱਛਾ ਅੱਛਾ ਅਰਾਮ ਨੀ ਹੈਗਾ, ਮਤਲਬ ਪਹਿਲੇ ਨਾਲੋਂ
ਪਹਿਲੇ ਨਾਲੋਂ ਚਲੋ ਠੰਢਾ ਗਰਮ ਤੇ ਥੋੜਾ ਜਿਹਾ ਬਚਾਅ ਹੋਗਾ ਐ, ਬਾਕੀ ਉਹਤ ਹੋ ਜਾਣਾ ਪਿੱਛੇ ਹੈਗੀ ਇਹ ਨਾ ਤੇ ਉਹ ਵੀ ਮੈਂ ਦਿਖਾ ਕੇ ਆਇਆ ਸੀ, ਕਹਿੰਦਾ ਜੀ ਉਹ ਵੀ ਚੈੱਕ ਕਰਨਾ ਪਵੇਗਾ ਤੇ ਆਲਰੇਡੀ ਹੁੰਦੀ ਹੈ, ਯਾ ਠ ਤਾਂ
ਅੱਛਾ, ਤੇ ਹੁਣ ਫਿਰ ਕਦੋਂ ਬੁਲਾਇਆ ਡਾਕਟਰ ਨੇ ਤੁਹਾਨੂੰ
ਉਹਨਾਂ ਨੇ ਬੁਲਾਇਆ ਸੀ, ਪਰ ਮੈਨੂੰ ਉਹ ਦਰਦ ਜ਼ਿਆਦਾ ਹੋ ਰਹੀ ਸੀ ਨਾ ਤੇ ਮੈਂ ਫਿਰ ਦੁਬਾਰਾ ਗਿਆ ਨੀ ਹੈਗਾ ਦੋ ਦਿਨ ਬਾਅਦ ਬੁਲਾਇਆ ਸੀ
ਅੱਛਾ ਅੱਛਾ, ਫੇਰ ਉਹਨਾਂ ਨੇ ਤੁਹਾਨੂੰ ਖਾਣ ਪੀਣ ਦਾ ਪਰਹੇਜ ਦਿੱਤਾ ਰੱਖਿਆ ਹੋਣਾ
ਆਹ ਬਸ ਉਹ ਕਹਿਦਾ ਜੀ ਏਦਾਂ ਨੀ ਖਾਣਾ ਜਿਹੜੀ ਹੁਣ ਆਖ਼ਿਰ ਤੇ ਕੀਤੀ ਏ ਨਾ, ਤੇ ਉੱਧਰ ਨੀ ਖਾਣਾ ਦੂਜੇ ਪੈਸੇ ਖਾਣਾ। ਥੱਲੇ ਦੇ ਦੰਦ-ਦੁੰਦ, ਦੂਜੇ ਪਾਸੇ ਵੀ ਨੀ ਹੈਗੇ ਥੱਲੇ।
ਬਸ ਓਈ ਨਾ ਉਮਰਾਂ ਦੇ ਹਿਸਾਬ ਨਾਲ। ਦੰਦਾਂ ਦਾ ਈ ਫ਼ਰਕ ਪੈਂਦਾ ਏ, ਜਾੜ੍ਹਾ ਵੀ ਖ਼ਤਮ ਹੋ ਜਾਂਦੀਆਂ ਨੇ। ਕੀ ਕਹਿ ਸਕਦਾ ਬੰਦਾ?
ਜੇ ਕੋਈ ਔਰ ਟਾਈਮ ਕੱਢ ਕੇ ਨਾ, ਦੋ ਹਾਜ਼ਰ ਦੇ ਦੁ ਜਾਂ।
ਹੁੰ, ਚੈੱਕਅਪ ਕਰਾਨ ਹਾਂ, ਨਈ ਤਾਂ ਬੱਸ। ਤੇ ਨਈ ਫਰਕ ਪੈਂਦਾ, ਤੇ ਤੁਸੀਂ ਦੰਦ ਲਵਾ ਲਓ ਨਵੇਂ।
ਨੇਨੋ ਪਹਿਰ ਅੜੀ ਜੜ੍ਹ ਹੇਗੀ ਹੈ ਨਾ। ਉਹਦੀ ਪਕੜ ਨੀ ਹੈਗੀ ਓਹ ਪੱਤੀ ਲਾਂਦੇ ਨੇ ਡਾਕਟਰ ਓਹ ਫਿਰ, ਮੈਨੂੰ ਈਵਨ ਦੰਦ ਜਿਹੜੇ ਲਵਾਉਣ ਦੀ ਗੱਲ ਕਰ ਰਹੀ ਐ ਤੂੰ? ਓਹ ਕੈਂਦੇ ਤੇਰੇ, ਦੰਦ ਲਗਾਉਂਦੇ ਨਾ ਨਵੇਂ?
ਹਮ।
ਮੇਰੀ ਨੋ ਨੇ ਵੀ ਲਵਾਏ।
ਬੋਤ ਸਾਲ ਹੋ ਗਏ ਨੇ ਕੈਂਦੇ ਲਵਾਏ ਏ ਦੰਦ। ਫਾਦਰ-ਇਨ-ਲਾਅ ਨੇ ਲਵਾਏ ਨੇ, ਓਹ ਤਾਂ ਉਤਾਰ ਲੈਂਦੇ ਨੇ। ਹਾਂ, ਹਾਂ ਦੋਨਾਂ ਨੇ ਲਵਾਏ ਹੋਏ ਨੇ।
ਹੋਰ, ਤੁਹਾਡੀ ਬੇਟੀ ਦਾ ਕੀ ਹਾਲ ਏ।
ਹਾਂ ਨਈ ਓਹ ਤੇ ਹੋ ਆਈ ਏ, ਸਿਸਟਰ ਆਈ ਏ।
ਅੱਛਾ-ਅੱਛਾ।
ਤੋ
ਹੁੰ, ਹੋਰ ਘਾਰ ਪਰਿਵਾਰ ਸਭ ਠੀਕ ਨੇ?
ਅੱਛਾ-ਅੱਛਾ ਬੱਚੇ ਆਏ ਨੀ ਛੁੱਟੀਆਂ ਚ ਬੱਚਿਆਂ ਛੁੱਟੀਆਂ ਪਈਆਂ ਹੋਈਆਂ ਨੇ।
ਹਾਂ ਆਏ ਵੇ ਏ, ਇੱ ਇੱਕ ਲੜਕੀ ਆਈ ਐ। ਤੇ ਓਦਾ ਇੱਕ ਬੇਟਾ ਹੈਗਾ।
ਅੱਛਾ।
ਓਹ ਵੀ ਆਏ ਵੇ ਨਾ।
ਅੱਛਾ ਓਈ ਨਾ ਬੱਚਿਆਂ ਨੇ ਜਾਣਾ ਵੀ ਕਿੱਥੇ ਵੇ।
ਹਾਂ-ਹਾਂ ਨਾਨਕੇ ਈ ਜਾਣਾ ਹੋਰ ਕਿੱਥੇ ਜਾਣਾ?
ਬੱਚਿਆਂ ਨੂੰ ਸ਼ੌਕ ਹੁੰਦਾ, ਕਾਲੇ ਵੀ ਜਲਦੀ ਪੈਂਦੇ ਨੇ। ਦਾਦਕੇ ਹੋਂਦੇ ਕਾਲੇ ਪੇ ਜਾਂਦੇ ਨਾਨਕੇ ਚਲੋ ਜੀ, ਨਾਨਕੇ ਹੁੰਦੇ ਫੇਰ ਕੈਂਦੇ ਘਾਰ ਚਲੋ ਦਾਦਕੇ ਚਲੋ, ਬਸ ਓਈ ਨਾ ਬੱਚਿਆਂ ਦਾ। ਹੁੰ। ਤੁਸੀਂ ਸੁਣਾਓ ਹੋਰ ਆਪਣੀ ਸੇਤ ਬਾਰੇ?
ਓ ਬਸ ਠੀਕ ਈ ਐ, ਜੋ-ਜੋ ਹੋ ਗਯਾ। ਕੰਮ-ਕਾਜ ਬਸ ਥੋੜ੍ਹਾ ਢਿੱਲਾ ਈ ਐ, ਮੰਦਰ। ਨਈ ਮਾਮ, ਮਾਲ ਮੈਗੇ ਹੋ ਗਏ ਨਾ।
ਅੱਛਾ।
ਕੱਚਾ ਮਾਲ, ਤੇ ਓ ਫੇਰ ਅੱਗੋਂ ਫੇਰ ਮਾਲ ਮੈਗੇ ਹੋਣ ਕਾਰਨ ਤੇ ਓ ਫੇਰ ਏ ਗਰਾਕ ਵੀ ਪੈਂਦਾ ਨਾ, ਓ ਫੇਰ ਬਰਤ ਨੂੰ ਮੈਗਾ ਈ ਵਿਕੇਗਾ ਫੇਰ, ਓ ਕੈਂਦਾ ਕੋਈ ਨੀ ਕੋਈ ਵੇਖਲਾਂਗੇ।
ਹੂੰ-ਹੂੰ-ਹੂੰ-ਹੂੰ।
ਹੋਰ ਬੇਟੇ ਦਾ ਕੰਮ ਕਾਰ ਠੀਕ ਐ ਤੁਆਡੇ? ਬੋਤ ਈ ਬੋਤ ਟੈਮ ਹੋ ਗਿਆ ਦੇਖਿਆ ਨੀ, ਬਾਰ ਰੈਂਦਾ ਇੱਥੇ ਈ ਰੈਂਦਾ।
ਨ‌ਈ ਨਈ ਏਥੇ ਈ ਐ।
ਅੱਛਾ ਮੈਂ ਕਿਆ ਸ਼ਾਇਦ ਬਾਰ ਗਿਆ ਹੋਇਆ ਫੋਰਨ ਗਿਆ ਕਿਤੇ, ਬੋਤ ਟੈਮ ਟੈਮ ਤੋਂ ਮਿਲਿਆ ਨੀ, ਦੇਖਿਆ ਨੀ ਬੋਤ ਟੈਮ ਤੋਂ।
ਹੂੰ, ਬਸ ਵਧੀਆ। ਤੁਸੀਂ ਦੱਸੋ?
ਹਾਂ ਕੀ ਹਾਲ‌ ਆ, ਰਾਜੇ ਦੇ ਕੀ ਹਾਲ?
ਬਸ ਓ ਠੀਕ ਈ ਨੇ।
ਏਥੇ ਕੰਮ-ਕਾਰ।
ਕੰਮ ਕਾਰ ਵੀ ਵਧੀਆ, ਪੂਰੀ ਕਿਰਪਾ ਵਾਏਗੁਰੂ ਦੀ।
ਹੂੰ, ਘਰ ਦੇ ਬੰਦੇ
ਘਰ ਪਰਿਵਾਰ ਸਭ ਵਧੀਆ, ਸਭ ਬਹੁਤ ਅੱਛਾ ਚੱਲ ਰਿਆ। ਬਸ ਓਈ ਪੇਂਟ ਵਾਲੇ ਲਾਏ ਹੋਏ ਸੀ ਘਾਰ, ਕੰਮ ਚੱਲਦਾ ਪਿਆ ਸੀ ਥੋੜਾ ਬੋਤਾ। ਤੇ ਛੁੱਟੀਆਂ ਬੜੀ ਮਾਰਦੇ ਲੇਬਰ ਤੰਗ ਬੋਤ ਕਰਦੀ ਏ।
ਦੋ ਦਿਨ ਆਂਦੇ ਨੇ ਤੇ ਪੰਜ ਦਿਨ ਦੀ ਛੁਟੀ ਮਾਰਦੇ ਨੇ, ਦੋ ਦਿਨ ਆਂਦੇ ਤੇ ਪੰਜ ਦਿਨ ਦੀ ਛੁੱਟੀ। ਟੀ ਮਾਰਦੇ ਨੇ। ਪਤਾ ਘਰਦਿਆਂ ਨੂੰ ਘਰਦੇ ਅਸੀਂ ਲਟਕ ਜਾਂਨੇ ਆਂ, ਨਾ ਕਿੱਥੇ ਆਣ ਜੋਗ ਗਾ ਬੰਦਾ ਨਾ, ਕਿੱਥੇ ਜਾਣ ਜੋੋਗਾ ਬੰਦਾ।
ਵਜਾ ਓਨਾ ਕੰਮ ਫੜੇ ਹੋਣੇ ਜਾਂ ਫਿਰ‌ ਐਂਵੇ ਕਰਦੇ, ਕਈ ਵਾਰੀ ਹੁੰਦਾ ਨਾ ਕੀ ਕੰਮ ਈ ਫੜ ਲੈਂਦੇ ਨਾ ਦੂਜੀ ਜਗ੍ਹਾ ਵੀ।
ਹਾਂ ਤੇ ਫੇਰ ਓ ਦੱਸਦੇ ਕੋਈ ਨਾ ਓ ਤੇ ਪਾਨੇ ਮਾਰਦੇ ਨੇ। ਮੇਰੀ ਭੈਣ ਬਿਮਾਰ ਏ, ਤੇ ਮੇਰਾ ਭਰਾ ਬਿਮਾਰ ਏ ਤੇ ਮੈਂ ਬਿਮਾਰ ਆਂ। ਬੋਤ ਛੁੱਟੀਆਂ ਮਾਰਦੇ ਨੇ, ਕਾਰਪੈਂਟਰ ਲਾਏ ਨੇ ਓਨਾਂ ਨੇ ਤੇ। ਪੰਦਰਾਂ ਦਿਨ ਕਹਿ ਕੇ ਦੋ ਮੀਨੇ ਸਾਨੂੰ ਲਟਕਾ ਕੇ ਰੱਖਿਆ। ਗਰਮੀਆਂ ਚ ਛੁੱਟੀਆਂ ਬੰਦਾ ਕੈਂਦਾ ਚੱਲ ਕਿੱਥੇ ਪਲੈਨ ਬਣਾਂਦਾ, ਕਿੱਥੇ ਬਾਰ ਜਾਂਦਾ। ਬੱਚਿਆਂ ਨੂੰ, ਬੱਚਿਆਂ ਨੂੰ ਲੈ ਕੇ।
ਹੂੰ ਚਲੋ
ਹੋਰ ਆਓ ਮਾਰ ਗੇੜਾ ਘਰੇ ਚਾਹ-ਪਾਣੀ
ਹਾਂਜੀ, ਕੋਈ ਨੀ ਆਵਾਂਗੇ। ਲਾਵਾਂਗੇ ਚੱਕਰ।
ਹਮ
ਤੁਸੀਂ ਆਣਾ, ਤੁਸੀਂ ਨੀ ਆਏ, ਬਹੁਤ ਟਾਈਮ ਤੋਂ। ਮਾਮਾ ਪੈਨ।
ਪਰ ਨਾ ਕਈ ਵਾਰੀ ਬੰਦਾ ਬਿਜੀ ਜ਼ਿਆਦਾ ਹੁੰਦਾ ਨਾ। ਨਹੀ ਟਾਈਮ ਲੱਗਦਾ।
ਹਮ ਜਦੋਂ ਜਦੋਂ ਟੈਮ ਲੱਗਿਆ ਵਹਲੇ ਹੋਏ, ਲਾਣਾ ਆਦੇ- ਜਾਂਦੇ ਚੱਕਰ ਲਿਆਉਣਾ। ਆਹ ਲਿਆਣਾ, ਭੈਣਜੀ ਜੀ ਨੂੰ ਲਿਆਣਾ ਨਾਲ।
ਹੋਰ
ਬੱਚਿਆਂ ਨੂੰ ਲਿਆਣਾ ਨਾਲ।
ਤੇ ਹੁਣ ਫੇਰ ਤੁਸੀਂ ਕੀ ਕਰ ਰਹੇ ਹੋ, ਅੱਜ ਕੱਲ ਕੰਮ ਕਾਰ? ਕੀ ਵੇਲੇ ਹੋ?
ਬਾਕੀ ਇਹ ਹੈ ਥੋੜ੍ਹਾ ਬਹੁਤਾ ਕੰਮ ਮਿਲਿਆ ਤੇ ਕਰ ਲਿਆ਼ ਨਹੀ ਤੇ।
ਅੱਛਾ।
ਮੈਂ ਤੇ ਹੀ ਬ ਆ
ਹਮ, ਤੁਸੀਂ ਮੈਂ ਸੁਣਿਆ ਪਲੋਟ ਲਿਆ ਸੀ ਕੀ ਬਨਿਆ ਫਿਰ ਉਹਦਾ?
ਸ ਲੈ ਲੈਂਦੋ, ਅੰਧਰਾਈਡ ਹੈਗਾ ਹੀ। ਤੇ ਫਿਰ ਉਹ ਵੇਚ ਛੱਡਿਆ ਸੀ।
ਨਹੀਂ ਜੋ ਜੋ ਤੁਸੀਂ ਕਹਿ ਰਹੇ ਸੀ। ਮਕਾਨ ਬਣਾਣਾ
ਉਹ ਇੱਕ ਪਲਾਟ ਹੋਰ ਹੈਗਾ ਨਾ। ਹਣ ਪੇਮੈਂਟ ਨਹੀਂ ਆਈ। ਅੱਛਾ ਉਹ ਪਲਾਟ ਵੇਚਣ ਲਾਇਆ ਦਾ, ਉਹ ਵਿਕੇਗਾ - ਤੇ ਫੇਰ ਪੇਮੈਂਟ ਆਏਗੀ, ਤੇ ਫੇਰ ਉਹਨੂੰ ਬਣਾਣਾ ਸੋਚਿਆ।
ਹਮ
ਹਾਂ।
ਅਤੇ ਅੱਛਾ। ਫਿਰ ਬਨਾ ਮੈਂ ਤੇ ਕਹਿ ਰਹੀ ਸੀ, ਚਲੋ ਬੀ ਇੱਕ ਦੇ ਕੇ ਤੁਸੀਂ। ਪਾਵੇ ਬਣਿਆ- ਬਣਾਇ ਲੈ ਲੋ ਮਕਾਨ ਬਣਾਉਣੇ ਕਿਹੜੇ ਸੁੌਖੇ। ਲੇਕਿਨ ਅੱਜ ਦੇ ਟਾਈਮ ਵਿੱਚ ਇੰਨੀ ਮਹਿੰਗਾਈ ਹੈ, ਹਰ ਚੀਜ਼ ਮਹਿੰਗੀ, ਲੇਬਰ ਮਹਿੰਗੀ
ਮਕਾਨ ਸਹੀ ਟੰਗ ਨਾਲ ਬਣਿਆ ਹੋਵੇ ਨਾ।
ਹਾਂ।
ਤੇ ਥੋੜ੍ਹਾ ਸਹੀ ਮਿਲ ਜਾਏ ਤੇ ਰੇਟ ਵਿੱਚ ਫਿਰ ਬੰਦਾ ਵਿਚਾਰ ਬਣਾਉਂਦਾ ਹੀ ਹੈ। ਪਰ ਅੱਜ- ਕੱਲ ਕਿੱਥੇ ਅੱਜ- ਕੱਲ ਮਟੀਰੀਅਲ ਵੀ ਮਹਿੰਗੇ ਨੇ ਕੱਚੇ ਏ।
ਹਮ, ਤੇ ਉਹ ਹੋ ਜਾਂਦਾ ਨਾ, ਬੀ ਆਪਣੀ ਮਰਜੀ ਦਾ ਬਣਾ ਲਏ ਬੰਦਾ ਜੇ।
ਹੰਤੇ ਏਟ ਵੀ ਅੱਠ ਹਜ਼ਾਰ ਤੋਂ ਉੱਪਰ ਹੋਗੀ, ਤੇ ਲੇਬਰ ਵੀ ਮਹਿੰਗੀ ਹੋਗੀ ਹੈ। ਰਾਜ ਮਿਸਤਰੀ ਹਾਜਾਰ ਦੋ ਫਿਰ ਮੰਗਦਾ। ਤੇ ਜੇੜਾ ਮਜ਼ਦੂਰ ਹੈ, ਉਹ ਵੀ ਛੇ- ਸੱਤ ਸੌ ਰੁਪਏ। ਲੇਬਰ ਵੀ ਮਹਿੰਗੀ ਹੋ ਗ, ਮੈਟੀਰੀਅਲ ਵੀ,, ਮਹਿੰਗਾ ਹੋ ਗਿਆ ਮਕਾਨ ਬਣਾਣੇ ਸਾਨ ਥੋੜ੍ਹੀ
ਬਹੁਤ ਅੱਜ- ਕੱਲ ਤੇ ਬਹੁਤ ਮਹਿੰਗਾਈ ਹੋ ਗਈ ਇਕ ਇੱਟ ਲਾਣੀ ਪੈਜੇ ਪਤਾ ਲੱਗ ਜਾਂਦਾ ਬੰਦੇ ਨੂੰ।
ਹੈ ਬਈ
ਤੇ ਬੰਦਾ ਤੇ ਇਹੀ ਸੋਚਦਾ ਵੀ ਨਾਲੇ ਕੌਣ ਕਰੇ? ਕੌਣ- ਕੌਣ ਖਲੋਵੇ ਲੇਬਰ ਤੇ?
ਰੋਜ ਰੋਜ ਠੇਕੇ ਤੇ ਹੀ ਕੰਮ ਸਹੀ ਰਹਿੰਦਾ ਹੈਗਾ ਠੇਕੇਦਾਰ ਹੀ ਕਈ ਵਾਰ ਜਲਦਬਾਜ਼ੀ ਨਾ ਕੰਮ ਗਲਤ ਕਰ ਜੰਦਾ ਹੈ।
ਹਾਂਜੀ- ਹਾਂਜੀ।
ਹਾਂਜੀ
'ਤੇ ਫਿਰ ਤੁਸੀਂ ਇਹੀ ਸੋਚਿਆ ਵੀ, ਆਪ ਹੀ ਬਣਾਓਗੇ ਕੋਲ ਖਲੋ ਕੇ
ਆਹ ਮਤਲਬ ਕਹਿੰਦੇ ਕਿ ਪਲਾਟ ਲਾਇਆ ਜਾ ਵੇਚਣ ਤੇ
ਅੱਛਾ ਕਿੰਨੇ ਕੁ' ਗਜ ਦਾ ਤੁਹਾਡਾ ਮਕਾਨ ਪਲਾਟ
ਉਹ ਦੋ ਸੌ ਤੇ ਦੋ ਗਜ ਹੈ ਆ ਮੇਖਦਾ
ਅੱਛਾ ਫੇਰ ਸਾਰੇ ਬਣਾਓਗੇ ਅੱਧਾ ਬਣਾਓਗੇ
ਨਾ-ਨਾ ਜੇਹੜਾ ਵੇਚਣ ਤੇ ਲਾਇਆ, ਜੇਹੜਾ ਵੇਚਣ ਤੇ ਲਾਇਆ ਜੇਹੜਾ ਆਹੋ ਉਹ ਦੋ ਸੌ ਬੱਤੀ ਗਜ, ਦੋ ਸੌ ਬੱਤੀ ਗਜ
ਉਹ ਸਾਰਾ ਬਣਾਓਗੇ ਅੱਜ ਛੋੜੋਗੇ ਅ ਅੱਗੇ ਪਿੱਛੇ ਜਗਾ
ਅੱਗੇ ਪਿੱਛੇ ਛੱਡਨੀ ਪਏਗੀ, ਪਏਗੀ ਇਹ ਇੰਡਕਸ਼ਨ ਪਾਸ ਹੋਏਗਾ ਨਕਸ਼ਾ ਪਾਸ ਕਰਾ ਕੇ ਤੇ ਉਸ ਤੋਂ ਬਾਅਦ ਕੰਮ ਸ਼ੁਰੂ ਹੋਏਗਾ
ਅੱਛਾ-ਅੱਛਾ 'ਤੇ ਫਿਰ ਹੁਣ ਜਿਵੇਂ ਹੁਣ ਅੱਗੋਂ ਬਰਸਾਤਾ ਸ਼ੁਰੂ ਨੇ, ਹੁਣ ਤੇ ਬਣਾ ਨੀ ਸਕਦੇ ਤੁਸੀਂ
ਨਾ-ਨਾ ਅਜੇ ਟੈਮ ਲੱਗੇਗਾ ਨਾ ਤੁਹਾਨੂੰ ਕਿਹਾ ਤੇ ਹੈ, ਉਹ ਆਪਣਾ ਜਿਹੜਾ ਪਲਾਟ, ਮਕਾਨ ਹੈਗਾ ਇੰਨਾ ਪੁਰਾਣਾ ਹ ਹ ਉਹ ਵਿਕੇਗਾ ਤੇ ਫਿਰ'
ਚਲੋ ਹੁ ਹਨਾ ਮੁੰਡਾ ਤੰਗ ਕਰਦਾ ਪਿਆ ਮੈਂ ਤੁਹਾਨੂੰ ਫੇਰ ਫੋਨ ਕਰਦੀ ਹਾਂ ਫੇਰ ਗੱਲ ਕਰਾਂਗੇ, ਠੀਕ ਹੈ ਜੀ, ਸਸ੍ਰੀ ਅਕਾਲ ਜੀ।
ਸਸ੍ਰੀ ਅਕਾਲ ਜੀ। ਵਿਧ ਫਿਰ
ਮੰਮਾ ਕੌਣ ਥਾ